ਹਾਂਜੀ ਭਾਈ ਸਾਹਿਬ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਕੀ ਹਾਲ ਠੀਕ ਹੋ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਹੈ
ਹਾਂਜੀ
ਜੀ ਕਹਿ ਰਹੇ ਸੀ
ਬਸ ਟਾਈਮ ਹੀ ਨਹੀਂ ਮਿਲਿਆ ਜੀ ਉਹ ਘਰ ਦਾ ਸਮਾਨ ਸਮੂਨ ਲੈਣ ਜਾਂਦੇ ਪਿਆ
ਹਾਂਜੀ ਹਾਂਜੀ ਫਰਨੀਚਰ ਫਰੂਨੀਚਰ ਖ਼ਰਾਬ ਹੋਇਆ ਤੇ ਨਾ
ਅੱਛਾ
ਤੇ ਫਰਨੀਚਰ ਲਿਆ ਰਿਹਾ ਬੈਡ ਲਿਆਏ ਆ ਤੇ ਅਲਮੀਰਾ ਆਈਏ ਹੋਰ ਹੋਰ ਵੀ ਆਏ ਸਮਾਨ
ਅੱਛਾ ਅੱਛਾ ਮਤਲਬ ਕੀ ਕੁਆਲਿਟੀ ਕੀ ਹੋੀ ਕਿਸ ਤਰਾਂ
ਕੋਲ। ਕੁਆਲਿਟੀ ਵਧੀਆ ਬਹੁਤ ਵਧੀਆ ਭੈਣਜੀ ਜ।
ਅੱਛਾ ਇਹ ਸਾਰਾ ਸਮਾਨ ਕਿੰਨੇ ਦਾ ਆ ਗਿਆ?
ਸਾਰਾ ਸਮਾਨ ਜੀ ਸੱਠ ਸੱਤਰ ਹਜ਼ਾਰ ਰੁਪਏ ਲੱਗਗੇ ਜੀ ਮੇਰੇ।
ਸਠ ਸਤਰ ਹਜਾਰ ਰੁਪਏ। ਬੜਾ ਵਧੀਆ ਬਜਟ ਵਿਚ ਹੈ।
ਹਾਂਜੀ ਹਾਂਜੀ ਉਹ ਪੈਕੇਜ ਪੈਕੇਜ ਲੈ ਨਾ ਪੈਕੇਜ
ਅੱਛਾ।
ਹਾਂਜੀ ਹਾਂ। ਸੱਤਰ ਹਜ਼ਾਰ ਦੇ ਵਿੱਚ ਬੈਡ ਵੀ ਹੈਗੇ ਨੇ ਬੈਡ ਹੈਗੇ ਅਤੇ ਸੋਫਾ ਤੇ ਮੇਜ ਹੋ ਗਿਆ ਅਲਮੀਰਾ। ਪ੍ਰੈੱਸ ਟੇਬਲ
ਠੀਕ ਹੈ।
ਹਾਂਜੀ ਹਾਂਜੀ ਹੋਰ ਵੀ ਸਮਾਨ ਹੈ। ਲੱਕੜ ਵਗੈਰੀ ਵਧੀਆ ਬਹੁਤ ਵਧੀਆ ਸ਼ੀਸ਼ਮ ਦੀ ਲੱਕੜ ਹੈ।
ਠੀਕ ਹੈ ਠੀਕ ਕਿਥੋਂ ਲਿਆ ਆਪਣੇ?
ਹਾਂਜੀ ਆਵਾਜ਼ ਨਹੀਂ ਆਈ ਤੁਹਾਡੀ।
ਮੈਂ ਕਿਹਾ ਲੋਕਲ ਹੀ ਲਿਆ ਜਾਂ ਪੰਜਾਬ ਤੋਂ ਮੰਗਾਇਆ?
ਪੰਜਾਬ ਤੋਂ ਮੰਗਆ ਸੀ ਪੰਜਾਬ ਤੋਂ।
ਅੱਛਾ। ਤੇ ਟ੍ਰਾਂਸਪੋਰਟੇਸ਼ਨ ਅਲੱਗ ਅਲੱਗ।
ਹਾਂਜੀ ਹਾਂਜੀ ਹਾਂਜੀ।
ਔ ਕਿੰਨਾ ਖ਼ਰਚਾ ਆ ਗਿਆ।
ਔ ਵੀ ਲਗਭਗ ਚਾਰ ਇੱਕ ਹਜ਼ਾਰ ਤੇ ਆ ਗਏ
ਅੱਛਾ ਆਪ ਜਾ ਕੇ ਸਲੈਕਟ ਕਰਕੇ ਚੈੱਕ ਕੀਤਾ ਸੀ।
ਨਹੀਂ ਸਿਲੈਕਟ ਕਰਨ ਗਏ ਸੀ ਪਹਿਲੇ।
ਅੱਛਾ। ਤੇ ਹੋਰ ਵੀ ਵਰਾਇਟੀ ਹੈ ਸਨ ਉੱਥੇ
ਬਹੁਤ ਬਹੁਤ ਬਹੁਤ ਬਹੁਤ। ਜੀ ਬਹੁਤ। ਪੂਰਾ ਗੋਡਾਊਨ ਭਰਿਆ ਚੀਜ਼ਾ ਦਾ।
ਅਲਮਾਰੀ ਵਗੈਰਾ ਲੱਕੜ ਦੀ ਏ, ਲੋਹੇ ਦੀ ਏ?
ਨਹੀਂ ਲੱਕੜ ਦੀ ਪਈ ਹੈ ਜੀ।
ਹਾਂਜੀ।
ਲੋਹੇ ਦੀਆਂ ਵੀ ਹੈ ਸਨ।
ਹਾਂਜੀ ਹਾਂਜੀ ਸਭ ਕੁਆਲਿਟੀ ਜੋ ਮਰਜੀ ਲੈ ਲਓ ਤੁਸੀਂ।
ਅੱਛਾ ਕਿੰਨਾ ਖ਼ਰਚਾ ਕਹਿ ਰਹੇ ਹੋ ਤੁਸੀਂ?
ਸੱਠ ਸੱਤਰ ਹਜ਼ਾਰ ਰੁਪਏ ਲੱਗ ਗਏ ਜੀ।
ਅੱਛਾ। ਤੇ ਇਹਨਾਂ ਤੇ ਮੇਰੇ ਖ਼ਯਾਲ ਉੱਥੋਂ ਮਿਲ ਜਾਣਾ ਸੀ।
ਸਮਾਨ ਵੀ ਵਧੀਆ ਨਾ ਜੀ।
ਇਹਨਾ ਇਹਨਾ ਇੱਥੋਂ ਵੀ ਮਿਲ ਜਾਣਾ ਸੀ ਮੇਰੇ ਖਿਆਲ ਨੂੰ ਇਸ ਰੇਂਜ ਵਿੱਚ।
ਪਰ ਸਮਾਨ ਕੁਆਲਿਟੀ ਵੀ ਹੁੰਦੀ ਹੈ ਨਾ ਜੀ।
ਹ। ਅੱਛਾ ਹਾਂ ਔ ਵੀ ਗੱਲ ਹੈ। ਕੁਆਲਟੀ ਵਧੀਆ। ਵਧੀਆ ਆਉਣੀ ਏ। ਠੀਕ ਹੈ ਠੀਕ ਹੈ ਤੇ ਅਸੀਂ ਵੀ ਪਲਾਨਿੰਗ ਕਰ ਰਹੇ ਹਾਂ ਇੱਕ ਡਬਲ ਬੈਡ ਤੇ ਅਲਮਾਰੀ। ਹੋਰ? ਅ ਬਚ ਬੱਚਿਆਂ ਦਾ ਟੇਬਲ ਜਿਹੜਾ ਸਟਡੀ ਵਾਸਤੇ ਹੁੰਦਾ ਹੈ।
ਪੰਜਾਬੀ ਜਿਹੜੇ
ਇੱਕ ਕੰਮਪਿਊਟਰ ਟੇਬਲ
ਹਾਂਜੀ-ਹਾਂਜੀ, ਹਮ ਸਭ ਮਿਲਦਾ ਜਾਦ
ਤੇ ਉੱਥੇ।
ਹਾਂਜੀ-ਹਾਂਜੀ-ਹਾਂਜੀ ਫਰਨੀਚਰ ਦਾ ਜਿਹੜਾ ਮਰਜ਼ੀ ਸਮਾਨ ਲੈ ਲੋ ਜੀ ਉਹ ਮਿਲ ਜਾਏਗਾ ਤੁਹਾਨੂੰ
ਅੱਛਾ ਤੇ ਜੇ ਸਿੰਗਲ ਪੀਸ ਕੁਛ ਲੈਣਾ ਹੋਵੇ ਪੈਕੇਜ ਨਾ ਲੈਣਾ ਹੋਵੇ।
ਸਿੰਗਲ ਪੀਸ ਵੀ ਦੇ ਦੇਣਗੇ।
ਟਰਾਂਸਪੋਰਟੇਸ਼ਨ ਦਾ ਖਰਚਾ
ਹਾਂਜੀ-ਹਾਂਜੀ।
ਸਾਰਾ ਜਿਹੜਾ ਪੈਕੇਜ ਏ ਉਹ ਤੇ ਇਕੱਠਾ ਹੀ ਆ ਜਾਣਾ ਨਾ ਜਿਸ ਚਾਰ ਪੰਜ ਸੱਤ ਆਈਟਮ ਹੋਣਗੇ। ਤੇ ਜੇ ਇੱਕ ਆਈਟਮ ਲਿਆਂਦਾ ਤਾਂ ਵੀ ਜੇ ਓਨਾ ਹੀ ਖਰਚਾ ਆ ਗਿਆ। ਉਹ ਤੇ ਆਈਟਮ ਮਹਿੰਗਾ ਪੈ ਜਾਏਗਾ। ਆ।
ਖਰਚਾ ਤਾਂ ਇੰਨਾ ਹੀ ਆਏਗਾ ਚਾਹੇ ਇੱਕ ਲੈਓ ਚਾਹੇ ਪੂਰਾ ਪੈਕੇਜ ਲੈਓ।
ਅੱਛਾ ਤੁਸੀਂ ਫੇਰ ਇਹ ਦੱਸੋ ਐਲ ਈ ਡੀ ਕਿਸ ਤਰ੍ਹਾਂ ਦੀ ਲਈ ਹੈ ਕਿੰਨੇ ਇੰਚ ਹੀ ਲਵੀਏ ਅਸੀਂ ਐਲ ਈ ਡੀ ਵੀ ਲੈਣੀ ਹੈ ਇੱਕ
ਤੁਹਾਡਾ ਹੋਲ ਵੱਡਾ ਹੈ, ਕਿ ਕਮਰੇ ਛੋਟੇ-ਛੋਟੇ ਕਮਰੇ ਨੇ ਕਿੱਥੇ ਲਗਾਣੀ ਹੈ ਤੁਸੀਂ
ਅਸੀਂ ਨਾ ਉਹ ਹੀ ਹਾਲ ਵਿੱਚ ਵੀ ਲਗਾਵਾਂਗੇ। ਬੈਠਕ ਵਿੱਚ, ਵੱਡਾ ਜਿਹਾ ਹੋਲ ਹੈ ਇੱਕ ਲਗਭਗ ਉਹ ਹੈ ਸਾਡਾ ਹਾਂ, ਪੰਦਰਾਂ ਬਾਈ ਵੀਹ, ਸੋਲਾਂ ਬਾਈ ਵੀਹ ਦਾ ਮੇਰੇ ਖਿਆਲ ਹਾਂ ਸੋਲਾਂ ਬਾਈ ਵੀਹ ਦਾ ਹੈਗਾ। ਤੇ ਐਲ ਈ ਡਡੀ ਕਿਸ ਸੈੱਜ ਦੀ ਲਗਾਣੀ ਚਾਹੀਦੀ ਹੈ ਤੁਹਾਨੂੰ ਹੈ ਕੁਛ ਨੌਲੇਜ
ਪੰਜਾਹ ਬਵਨ ਇੰਚ ਦੀ ਪੰਜਾਹ ਜਿਹੜੀ ਪੰਜਾਹ ਇੰਚ ਜਾਂਦੀ ਪਾ
ਅੱਛਾ ਤੇ ਕਿੰਨਾ ਦੀ ਆ ਜਾਏਗੀ।
ਦਸ ਇੱਕ ਹਜ਼ਾਰ ਦੀ ਆਜੇਗੀ ਜੀ ਵਧੀਆ।
ਨਹੀਂ ਨਹੀਂ ਭਾਈ ਸਾਹਿਬ ਬਾਵਨ ਇੰਚੀ ਦਸ ਹਜ਼ਾਰ ਦੀ ਮੈਨੂੰ ਮੇਰੇ ਬੱਤੀ ਇੰਚ ਦੀ ਆਦੀ ਐ ਦਸ ਹਜ਼ਾਰ ਦੀ, ਬਾਵਨ ਇੰਚੀ ਦਾ ਮੇਰੇ ਖਿਆਲ, ਪੱਚੀ ਤੀਹ ਹਜ਼ਾਰ ਤੋਂ ਘੱਟ ਨਹੀਂ ਹੋਏਗੀ।
ਨਹੀਂ ਅਸੀਂ ਲਈ ਸੀ, ਸੱਤ ਇੱਕ ਹਜ਼ਾਰ ਦੀ ਲਈ ਸੀ ਬੱਤੀ ਇੰਚੀ
ਬਰ ਤੁਸੀਂ, ਹਾਂ ਸੈਕਿੰਡ ਹੈਂਡ ਲਈ ਸੀ।
ਨਹੀਂ ਅਸੀਂ ਨਵੀਂ ਲਈ ਸੀ
ਅੱਛਾ ਨਵੀਂ ਲਈ ਸੀ।
ਹਾਂਜੀ, ਬੱਤੀ ਇੰਚੀ ਲਈ ਸੀ ਪਰ ਅਸੀਂ, ਹੈਲੋ, ਅਵਾਜ਼ ਨੀ ਆ ਰਹੀ ਜੀ ਤੁਹਾਡੀ,
ਮੈਂ ਕਹਿ ਰਿਹਾ ਗਰੰਟੀ ਵਗੈਰਾ ਵੀ ਹੈ ਸੀ ਐਲ ਈ ਡੀ ਦੀ,
ਹਾਂਜੀ ਹਾਂਜੀ ਗਰੰਟੀ ਹੈਗੀ ਸੀ, ਆਪਾਂ ਹੋਰ ਵੀ ਵਧਵਾਈ ਸੀ, ਗਰੰਟੀ
ਅੱਛਾ ਕੰਪਨੀ ਵੱਲੋਂ ਕਿੰਨੇ ਸਾਲ ਦੀ ਸੀ।
ਇੱਕ ਸਾਲ ਦੀ,
ਅੱਛਾ ਇੱਕ ਸਾਲ ਦੀ ਗਰੰਟੀ ਤੇ ਤੁਸੀਂ ਕਿੰਨੀ ਵਧਵਾਈ ਹੈ, ਕਿੰਨਾ ਖ਼ਰਚਾ ਆ ਗਿਆ।
ਅੱਸੀਂ ਤਿੰਨ ਸਾਲ ਦੀ ਵਧਵਾਈ ਸੀ।
ਅੱਛਾ, ਤੇ ਠੀਕ ਚੱਲ ਰਹੀ ਹੈ।
ਬਹੁਤ ਵਧੀਆ
ਅੱਛਾ। ਅਸੀਂ ਨਾ ਇੱਕ, ਕੀ ਕਹਿੰਦੇ ਨੇ ਵਾਸ਼ਿੰਗ ਮਸ਼ੀਨ ਵੀ ਸੋਚ ਰਹੇ ਹਾਂ ਆਟੋਮੈਟਿਕ ਹੋਰ ਲਿਆ ਕੇ ਆਈਏ।
ਹਾਂਜੀ ਹਾਂਜੀ ਆਟੋਮੈਟਿਕ ਵਧੀਆ ਜੀ।
ਆਟੋਮੈਟਿਕ ਹਾਂ, ਆਟੋਮੈਟਿਕ ਕਿੰਨਾਂ ਦੀ ਹੋਣੀ ਹੈ।
ਆਟੋਮੈਟਿਕ ਉੱਥੇ ਹੀ ਜਾ ਗਈ ਪਤਾ ਲੱਗੇਗਾ ਤੇ
ਅੱਛਾ ਤੇ ਵੈਸੇ ਠੀਕ ਰਹਿੰਦੀ ਆਟੋਮੈਟਿਕ
ਹਾਂਜੀ -ਹਾਂਜੀ ਬਹੁਤ ਵਧੀਆ।
ਅੱਛਾ। ਤੇ ਆਪਣੇ ਸਰਕਲ ਵਿੱਚ ਹੈ ਕਿਸੇ ਕੋਲ ਉਹਦੇ ਕੋਲੋਂ ਪਤਾ ਕਰ ਲੈਂਦੇ ਹ ਕੀ ਰਿਸਪੋਂਸ ਹੈ।
ਹਾਂਜੀ ਹਾਂਜੀ ਹੈ। ਰਿਸ਼ਤੇਦਾਰਾਂ ਕੋਲ ਹੈਗੇ।
ਹੈਂ। ਤੇ ਪਤਾ ਕਰਕੇ ਦਸੋ ਤੁਸੀ
ਕੋਈ ਨੀ ਜੀ ਕੋਈ ਨਹੀਂ।
ਤੇ ਮੈਨੂੰ ਦੱਸੋਗੇ ਫਿਰ ਮੈਂ ਦੇਖਾਂਗਾ ਐਲ ਈ ਡੀ ਦਾ ਵੀ ਦੇਖਾਂਗਾ ਲੈ ਕੇ ਆਵਾਂਗੇ।
ਹਮ -ਹਮ
ਹੋਰ ਸੁਣਾਓ, ਤੁਸੀਂ
ਬਸ ਜੀ, ਤੁਹਾਡਾ, ਬਜਟ ਕਿੰਨਾ
ਐਲ ਈ ਡੀ ਦਾ ਐਲ ਈ ਡੀ ਵਾਓਹੀ ਪੰਦਰਾਂ -ਵੀਹ ਹਜ਼ਾਰ
ਹਾਂ ਬਸ ਪੰਜਾਬ -ਬਾਵਨ ਇੰਚੀ ਆ ਜਾਏਗੀ।
ਆ ਜਾਏਗੀ। ਠੀਕ ਹੈ। ਤੇ, ਦੇਖਦੇ ਕੰਪਨੀ ਵੀ ਦੇਖ ਲਾਂਗੇ ਆਪਾਂ ਹਾਂ, ਕੋਈ ਗੱਲ ਨੀ ਕੰਪਨੀ ਕੋਈ ਐਡਾ ਵੱਡਾ ਮੈਟਰ ਨਹੀਂ ਹੈਗਾ। ਤੇ ਆਪਾਂ ਆਪਣੇ ਬਜਟ ਵਿੱਚ ਜੋ ਬੈਸਟ ਮਿਲ ਕਿਆ ਹੋਇਆ ਆਪਾਂ ਨੂੰਹ ਲੈ ਲਾਂਗੇ ਆਪਾਂ ਤੇ ਇੱਕ ਜਿਹੜਾ ਮਿਕਸਰ -ਜੂਸਰ ਆਉਂਦਾ ਹੈ।
ਹਾਂਜੀ -ਹਾਂਜੀ।
ਉਹ ਕਿਸ ਰੇਂਜ ਦਾ ਹੁੰਦਾ ਹੋਣਾ।
ਉਹ ਵੀ ਹੋਏਗਾ ਜੀ, ਪੰਜ ਸੱਤ -ਹਜ਼ਾਰ ਦਾ ਤੇ ਹੋਏਗਾ।
ਅੱਛਾ, ਤੇ ਜੂਸ ਵਗੈਰਾ ਸਭ ਨੇ, ਕੱਲ
ਹਾਂਜੀ ਹਾਂਜੀ ਹਾਂਜੀ ਹਾਂਜੀ, ਜੂਸਰ ਦੇਣਾ ਨਾ ਉਹਦੇ ਚ ਹੂੰ,
ਹਾਂ ਉਹ ਜੂਸਰ ਮਿਕਸਰ ਹਾਂ-ਹਾਂ ਕਿਨੇ ਦਾ ਪੰਜ ਸੱਤ, ਕਿਦਾਂ ਕਹਿ ਰਹੇ ਹੋ ਤੁਸੀਂ?
ਹਾਂਜੀ ਹਾਂਜੀ,
ਕੀ ਕਹਿੰਦੇ ਨੇ ਅਲਮੋਨੀਅਮ ਦਾ ਜੂਸਰ ਬਣੇ ਹਨ। ਜਿਹਦੇ ਨਾਲ ਰੇਹੜੀ ਵਾਲੇ ਹੱਥ ਨਾਲ ਕੱਢਦੇ ਨੇ ਜੂਸ
ਹੱਥ ਨਾਲ ਕੱਢ ਦੇਣਾ, ਹਾਂਜੀ-ਹਾਂਜੀ। ਉਹ ਐਲਮੀਨੀਅਮ ਦਾ ਹੁੰਦਾ ਹੈ। ਲੋਹੇ ਦਾ ਹੁੰਦਾ।
ਨਹੀਂ ਐਲਮੀਨੀਅਮ ਦਾ ਹੁੰਦਾ ਉਹ ਬੜਾ ਬੜਾ ਹੈਵੀ ਆਈਟਮ ਹੈਗਾ ਉਹ
ਉਹਦੇ ਨਾਲ ਤੇ ਉਹ ਮੋਸੰਮੀ ਦਾ ਹੀ ਜੂਸ ਨਿਕਲਦਾ ਨਾ ਸ਼ਾਇਦ
ਹਾਂ ਉਹਦੇ ਨਾਲ ਸਿਰਫ ਹਾਂ ਠੀਕ ਹੈ ਠੀਕ ਹੈ ਤੁਹਾਡੀ ਗੱਲ ਠੀਕ ਹੈ। ਹਾਂ ਉਹਦੇ ਨਾਲ ਹੋ ਸ ਸੰਭੀ ਸੰਤਰੇ ਵਗੈਰਾ ਦਾ ਹੀ ਨਿਕਲਦਾ ਹਾਂ ਹਾਂਜੀ ਹਾਂਜੀ ਤੇ ਹੋਰ, ਦੇਖ ਲਿਆ ਹੁਣ ਜਦੋਂ ਕਦੀ ਕ ਨਾ ਲੈਣ ਤੇ ਮੈਂ ਤੁਹਾਨੂੰ ਬੁਲਾ ਲਾਂਗਾ ਤੇ ਤੁਸੀਂ ਨਾਲ ਚੱਲਣਾ ਹੈਨਾ।
ਹਾਂਜੀ-ਹਾਂਜੀ।
ਅਤੇ ਬੈੱਡ ਵਗੈਰਾ ਵੀ, ਤੁਹਾਡੇ ਨਾਲ ਹੀ ਜਾ ਕੇ ਲਿਆਵਾਂਗੇ ਬੈਡ ਅਲਮਾਰੀ ਤੇ ਫਰਿੱਜ ਵਗੈਰਾ ਵੀ।
ਬੈਡ ਉਹ ਮਤਲਬ, ਦੀਵਾਨ ਚਾਹੀਦਾ ਜਾਂ ਸਿੰਪਲ
ਹਾਂ ਨੀ ਦੀਵਾਨ ਬੈਡ, ਵਧੀਆ ਵਾਲਾ ਲੱਕੜ ਵੀ ਵਧੀਆ ਵਧੀਆ ਹੋਏ।
ਹੂੰ-ਹੂੰ।
ਤੇ ਉਸ ਹਿਸਾਬ ਨਾਲ ਦੇਖਾਂਗੇ ਆਪਾਂ ਤੇ ਮੈਨੂੰ ਦੱਸ ਦੇਣਾ ਤੁਸੀਂ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਨਾ। ਤੇ ਆਪਾਂ ਚੱਲ ਪਾਗੇ।
ਹਾਂਜੀ-ਹਾਂਜੀ। ਫੋਨ ਕਰ ਲਈਉ ਮੈਨੂੰ ਇੱਕ ਵਾਰੀ
ਤੁਹਾਨੂੰ ਫੋਨ ਕਰਾਂਗਾ, ਤੁਸੀਂ ਤਿਆਰ ਰਹਿਣਾ ਭਾਵੇਂ ਮੇਰੀ ਗੱਡੀ ਤੇ ਚੱਲ ਪਾਗੇ। ਤੇ ਤੂੰ, ਕਿਉਂਕਿ ਤੁਸੀਂ ਇਹ ਸਾਰਾ ਸਮਾਨ ਲਿਆ ਦਾ ਨਾ ਤੁਹਾਨੂੰ ਥੋੜੀ ਨੋਲੇਜ ਹੋਏਗੀ। ਤੇ ਸਾਡਾ ਸਾਡੇ ਕੋਲ ਵੀ ਹੈ ਸਾਰਾ ਪੁਰਾਣਾ ਹੋ ਗਿਆ ਨਾ।
ਹਾਂਜੀ-ਹਾਂਜੀ। ਅਸੀ ਵੀ ਅਸੀ ਵੀ ਤਾਂ ਹੀ ਲਿਆ ਸੀ। ਪੁਰਾਣਾ ਹੋ ਗਿਆ ਸੀ ਨਾ ਤਾ,
ਲੈ ਹੋ ਗਏ ਨੇ ਤੇ ਹੁਣ ਸਾਨੂੰ ਐਕਸਪੀਰੀਅੰਸ ਨਹੀਂ ਹੈ। ਮੈਂ ਕਿਹਾ ਚਲੋ ਤੁਹਾਨੂੰ ਨਾਲ ਲੈਂਦਾ। ਤੇ ਬਾਕੀ ਚਲੋ ਠੀਕ ਹੈ, ਭਾਈ ਸਾਹਿਬ ਮੈਂ ਤੁਹਾਨੂੰ ਦੱਸਾਂਗਾ ਕਦੋਂ ਚੱਲਣਾ ਹੈ। ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਜੀ।